ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ।
ਬਸ ਕੁਛ ਨੀ ਹੂਨੇ ਵੇਲੀ ਹੋਈ ਆਂ, ਪੋਚਾ ਪੁਚਾ ਲਗਾਇਆ।
ਐਸ ਟਾਈਮ ਲਗਾਂਦੇ ਓ ਪੋਚਾ?
ਸਵੇਰੇ ਫੇਰ ਡੈਡੀ ਕੰਮ ਲੱਗੇ ਹੁੰਦੇ ਨਾ ਤੇ ਫੇਰ ਬਾਹਰ ਜਗ੍ਹਾ ਤੇ ਖਾਲੀ ਹੁੰਦੀ ਨੀ।
ਅੱਛਾ।
ਹਾਂਜੀ ਹੁਨ ਡੈਡੀ ਵੇਲੇ ਹੋਏ ਨੇ, ਹੁਨ ਜਗਾ ਖਾਲੀ ਸੀ।
ਹੂੰ, ਹੂੰ-ਹੂੰ। ਤੇ ਫੇਰ ਮਰ ਮਨ ਜਾਈ ਅੰਦਰ ਈ ਕਰਦੇ ਨੇ ਫੇਰ। ਤੇਰੇਮਾਰ ਵੀ ਬਾਾਰ
ਨਰੇੈ ਕੁਮਾਰ ਕੇਦਰ
ਹਾਂ।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
ਕੋਂਨ?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
। ਹੈਲੋ।
ਹਾਂਜੀ। ਹੋਰ ਜਾਣੇ ਆ ਦੀਵਾਲੀ ਤੇ ਕਿਧਰੇ? ਅੱਛਾ ਕਰਾ ਲੱਤੀਆ ਟਿਕਟਾਂ?
ਟਿਕਟ ਬਸ ਆਉਣੀ ਹੈ ਥੋੜ੍ਹੇ ਦਿਨਾਂ ਤੱਕ ਨਉਦੀ ਪ ਮੰਮੀ ਨਦੀ ਚ ਮ ਚ ਨਾ ਅਜੇ ਨਹੀਂ ਹੋ ਆ ਕਿਸ ਅਜੇ ਥੋੜੇ ਦਿਨਾਂ ਤੱਕ ਹੋਈ ਹਾਂਜੀ
ਸਾਰੇ ਜਾਓਗੇ? ਨਹੀਂ ਮੰਮੀ ਔਰ ਤੁਸੀਂ, ਮੈਂ ਕਿਹਾ ਸਾਰੇ ਜਾਓਗੇ ਮੰਮੀ ਔਰ ਤੁਸੀਂ ਜਾਓਗੇ? ਪਾਪਾ
ਹਾਂਜੀ
ਫੇ ਸਾਡੇ ਘਰ ਦੀ ਸ਼ਾਇਦ ਜਾਈਏ ਐਤਕੀ, ਅਗਲੇ ਸਾਲ ਵੱਖੇ ਲਿਆ। ਸੋਜੇ ਕੱਕਨ ਸਾਢੇ ਅਛ ਚੱਲ ਇਨੇ ਨਾ ਸ਼ਰੀਕ ਹੈ ਏੋ ਤੇ ਜਾਣਾ ਵੀ ਹੈ ਪਤਾ ਵੀ ਨੀ ਜਾਣਾ।
ਅੱਛਾ।
ਹੂੰ ਪਹਿਲੇ ਬਣਾਈ ਹੋਈ ਸੀ ਸਲਾਹ ਵੀ ਜਾਂਵਾਂਗੇ, ਪਰ ਉਹਨੇ ਜਠਾਣੀ ਮੇਰੀ ਚੱਲੀਏ, ਓਦਰੋਂ ਚਾਚੇ ਦੀ ਕੁੜੀ ਚੱਲੀਏ ਪੰਜਾਬ ਤੋਂ। ਚਾਚੀ ਚੱਲੀਏ
ਅੱਛਾ ਉਹਨਾਂ ਦੀ ਕੁੜੀ ਵੀ ਚੱਲੀ ਐ?
ਹਾਂ ਉਹਨੇ ਵੀ ਕਰਉਣੀਆਂ ਨੇ ਟਿਕਟਾਂ। ਪੈਦਲਾ ਵੀ ਚਾਚੀ ਵੀ ਜਾਏਗੀ, ਕਹਿ ਰਹੀ ਸੀ ਨਾ ਉਸ ਦਿਨ ਆਈ ਸੀ ਨਾ।
ਫਿਰ ਉਹ ਵੀ ਜਾਈਗੀ ਲੋਕਲ ਵਾਲੀ ਐ ਨਾ?
ਉਹ ਸ਼ਹੀਦ ਜਾਵੇ, ਉਹ ਲੈ ਕੇ ਜਾਏਗੀ ਇਹਨੂੰ ਹ ਇਹ ਜਿਹੜੀ ਲੋਕਲ ਹੈਗੇ ਐ, ਉਹ ਨਾ ਆਪਣੇ ਹੁੰਦੇ ਚ ਜਾਏਗੀ ਪਰਿਵਾਰ ਨਾਲ। ਉਹਦੀ ਦੇਵਲ ਦਾ ਵਿਆਹ ਆਵੇ ਦਿਨਾਂ ਸ਼ਾਇਦ ਹੀ ਜਾਵੇ ਉਹ।
ਅੱਛਾ ਅੱਛਾ ਹਾਂਜੀ ਹਾਂਜੀ ।
ਹਾਂ ਉ ਦੇਵਰ ਦਾ ਵਿਆਹ ਆ, ਨਵੰਬਰ ਦੇ ਪਤਾ ਨੀ ਤਿੰਨ ਨਵੰਬਰ ਨੂੰ ਪਤਾ ਨੀ ਦਸ ਨਵੰਬਰ ਨੂੰ ਇੱਕੀ ਨੂੰ ਕਹਿ ਰਹੇ ਸੀ ਪਤਾ ਨੀ ਹਾਂ ਇੱਕੀ ਨੂੰ। ਹੋਰ ਇਧਰੋਂ ਮੇਰੀ ਨਨਾਨ ਦੀ ਕੁੜੀ ਆ ਨਾ ਜਿਹੜੀ ਉਹਦੀ ਦਾ ਵੀ ਵਿਆਹ ਵੇ, ਉਸਸੀ ਦਿਨਾਂ ਚ ਨਵੰਬਰ ਜੀ ਹਾਂ ਦੋ ਦੋ ਵਿਆਹ ਭੂਗਤਾਣੇ ਪੈਣੇ ਨੇ ਐਜਕ ਸਾਨੂੰ। ਗਿਆਰਾਂ ਗਿਆਰਾਂ ਸੌ ਸ਼ਗਨ ਪਾਓ।
ਚਾਲਦਾ ਹੋ
ਹਾਂ, ਫੇਰ ਬੱਚਿਆਂ ਦੇ ਵੀ ਕੱਪੜੇ ਬੱਚਿਆਂ ਦੇ ਬੱਚਿਆਂ ਦੇ ਤੇ ਚਲੋਂ ਰਹਿਣ ਵੀ ਦਵਾਂਗੇ, ਆਪਣਾ ਵੇਖ ਆਗੀ ਮੈਂ ਇਕ ਅੱਧਾ ਚੈਨਲ ਤੇ ਵੀ ਨਹੀਂ ਲੈਣੇ ਤਿੰਨ ਜੋੜੇ ਦਿੱਤੇ ਨੇ ਮਮੀ ਨੇ ਲੈ ਕੇ
ਅੱਛਾ ਅੱਛਾ ਅੱਛਾ ਅੱਛਾ
ਬਿਲ
ਆ ਆਪਣੀ ਕੋਈ ਡਰੈਸ ਵਗੈਰਾ ਲੈ ਲੈਣਾ ਅੱਜ ਕੱਲ ਉਹ ਬੜੀ ਝੱਲੀ ਹੋਈ ਟੋਪ ਨਾਲ ਪਲਾਜੋ
ਉਸ ਟਾਈਮ ਦੇਖੋ ਕੀ ਹੁੰਦਾ ਵੀ
ਹਾਂਜੀ ਫਿਰ ਪਾਰਟੀਆਂ ਸੈਕਸ਼ਨ ਵਗੈਰਾ
ਨਹੀਂ ਰਾਤ ਹੀ ਕਹਿ ਰਹੇ ਨੇ ਕਰਨਗੇ ਪਾਰਟੀ
ਹਾਂ ਤੁਹਾਨੂੰ ਠੰਡ ਵੀ ਪਰ ਉੱਤੇ ਤੁਸੀਂ ਬਲੇਜ਼ਰ ਲਿਆ ਸੀ ਜਿਹੜਾ
ਪਲੇਜਰ ਨਾਲ ਕੁਛ ਵੇਖਾਂਗੀ
ਨਹੀਂ ਉਹ ਤੇ ਜਿਹੜੀ ਮਰਜ਼ੀ ਡਰੈਸ ਉੱਤੇ ਆਪਣਾ ਵੇਅਰ ਕਰਕੇ ਬੰਦਾ ਚਲਾ ਜੇ ਉੱਥੇ ਪਾ ਹਾਲਤ ਪਹੁੰਚ ਕੇਥੇ ਆਪਣਾ ਉਹ ਹਟਾ ਉਤਾਰ
ਨਾ ਵੇਖਾਂਗੇ ਜਿਵੇਂ
ਹਾਂਜੀ।
ਆ ਉਠਣਾ ਆਵੇ ਤੇ ਸਹੀ ਟਾਈਮ, ਲੁਧਿਆਣਾ ਤੇ ਜਦੋਂ ਨਾਂ ਦੀ ਕੁੜੀ ਦਾ ਵਿਆਹ ਸੀ, ਉਹਨੇ ਤੇ ਬੁਲਾਇਆਂ ਨੀ ਸੀ। ਮਜ਼ਾ ਤੇ ਹੁਣ ਐ ਨਾ, ਫੇਰ ਹੁਣ ਵੀ ਨਾ ਬੁਲਾਉਣ। ਪਾਲਕੀ ਤੇ ਨਹੀਂ ਬੁਲਾਇਆ ਸੀ ਹੈਲੋ ਹੈਲੋ ਹੈਲੋ ਹੈਲੋ ਹੈਲੋ